ਹਾਂਜੀ, ਸਸਸ਼੍ਰੀ ਕਾਲ, ਸਸਸ਼੍ਰੀ ਕਾਲ ਜੀ
ਹਾਂਜੀ, ਕੀ ਹਾਲ ਜੀ
ਹਾਂਜੀ, ਵਧੀਆਂ ਜੀ, ਤੁਸੀਂ ਸੁਣਾਓ ਜੀ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
ਹਾਂਜੀ, ਹੋਰ ਕੀ ਕਰ ਰਹੇ ਸੀ ਤੁਸੀਂ?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
ਹਾਂਜੀ, ਮੈਂ ਕਹਿੰਦੀ ਪਈ ਸੀ, ਭੈਣ ਜੀ, ਤੁਹਾਡਾ ਸਟੇਟਸ ਵੇਖਿਆਂ ਸੀ
ਹਾਂਜੀ
ਤੁਸੀਂ ਬੜਾ ਸੋਹਣਾ ਸੂਟ ਪਾਇਆ ਦਾ ਤੁਸੀਂ ਔਨਲਾਈਨ ਸ਼ੋਪਿੰਗ ਕਰ ਕਰਦੇ ਓ ਕਿ ਔਫਲਾਈਨ ਕਰਦੇ ਓ
ਮੈਂ ਵੈਸੇ ਸ਼ੋਪਿੰਗ ਜਿਹੜੀ ਕਰਦੀ ਆ ਔਫਲਾਈਨ ਹੀ ਕਰਦੀ ਆ। ਔਨਲਾਈਨ ਨਾ ਮੈਂ ਇ ਇੱਕ ਵਾਰੀ ਦੇ ਇੱਕ ਜਾਂ ਦੋ ਟਾਇਮ ਕੀਤੀ ਮੈਂ ਔਨਲਾਈਨ ਸ਼ੋਪਿੰਗ ਤੇ ਉਹ ਨਾ ਮੈਂਨੂੰ ਨਾ ਸਹੀ ਲੱਗੀ ਮੈਂਨੂੰ ਸਹੀ ਨ੍ਹੀਂ ਲੱਗੀ
ਹਾਂਜੀ
ਹਾਂਜੀ ਪਤਾ ਕੀ ਗੱਲ ਹੁੰਦੀ ਆ ਉਹਦੇ ਵਿੱਚ ਇਹ ਹੁੰਦਾ ਵਾ ਔਨਲਾਈਨ ਦੇ ਵਿੱਚ ਹੁੰਦਾ ਕਿ ਚਲੋ ਆਪਾਂ ਔਡਰ ਕਰ ਦਿੰਦੇ ਆ ਤੇ ਕਿਸੇ ਟਾਈਮ ਨੂੰ ਉਹ ਚੀਜ਼ ਸਹੀ ਨ੍ਹੀਂ ਨਿਕਲਦੀ
ਹਾਂਜੀ
ਹਾਂਜੀ ਔਫ਼ਲਾਈਨ ਚ ਹੁੰਦਾ ਚਲੋ ਬਾਹਰ ਜਾ ਕੇ ਖ਼ਰੀਦ ਸਕਦੇ ਆ ਆਪਣੀ ਅੱਖਾਂ ਦੇ ਸਾਹਮਣੇ ਦੇਖ ਸਕਦੇ ਓ ਕੁਆਲਿਟੀ ਚੈੱਕ ਕਰ ਸਕਦੇ ਹੱਥ ਦੇ ਵਿੱਚ ਝੱਥ ਲਗਾ ਕੇ ਦੁਕਾਨਦਾਰ ਨਾ ਅਸੀਂ ਰੇਟ ਵੀ ਘਟਾ ਸਕਦੇ ਆ ਕਿ ਨਹੀਂ ਆਪਾਂ ਹਾਂਜੀ ਇੱਕ ਚੀਜ਼ ਤੇ ਨਾਲ਼- ਨਾਲ਼ ਆਪਾਂ ਹੋਰ ਕਿੰਨੀਆਂ ਚੀਜ਼ਾਂ ਨੂੰ ਵੇਖ ਸਕਦੇ ਆ।
ਹਾਂਜੀ ਇਹ ਤੇ ਬਿਲਕੁੱਲ ਗੱਲ ਸਹੀ ਏ ਤੁਹਾਡੀ
ਇਸ ਕਰਕੇ ਫੇ਼ਰ ਮੈਨੂੰ ਨਾ ਔਫ਼ਲਾਈਨ -ਔਫ਼ਲਾਈਨ ਈ ਵਧੀਆਂ ਲੱਗ ਵੀ ਮੈਂ ਜਦੋਂ ਵੀ ਕੁਛ ਵੀ ਲੈਣਾ ਹੋਵੇ ਨਾ ਮੈਂ ਔਫ਼ਲਾਈਨ- ਔਫ਼ਲਾਈਨ ਈ ਲੈੰਣੀ ਆ ਜੋ ਵੀ ਲੈਣਾ ਹੋਵੇ ਚ ਚਾਹੇ ਸਲੀਪਰ ਜਾਂ ਸੂਟ ਜਾਂ ਕੋਈ ਵੀ ਮੇਕਅਪ ਦਾ ਸਮਾਨ ਦੇ ਕੁਛ ਵੀ ਲੈਣਾ ਫੇ਼ਰ ਮੈਂ ਔਫ਼ਲਾਈਨ ਈ ਲੈਣੀ ਆ। ਇਹਦੇ ਨਾਲ਼ ਇਹ ਹੁੰਦਾ ਵਾ ਕਿ ਦੇਖ ਤੇ ਇੱਕ ਅਸੀਂ ਬਾਜ਼ਾਰ ਚ ਜਦੋਂ ਜਾਂਣੇ ਆ ਨਾ ਚਲੋ ਆਪਾਂ ਘਰੋਂ ਤਾ ਚਲੋ ਭਾਵੇਂ ਇੱਕ ਚੀਜ਼ ਲੈਣ ਵਾਸਤੇ ਨਿਕਲ਼ੇ ਆ ਤੇ ਕਈ ਆਰ ਏਦਾਂ ਹੁੰਦਾ ਵਾ ਕਿ ਸਾਨੂੰ ਦੂਸਰੀ ਚੀਜ਼ ਕਈ ਵਾਰ ਪਸੰਦ ਜਾਂਦੀ ਹੈ ਉਹ ਵੀ ਅਸੀਂ ਨਾਲ਼ -ਨਾਲ਼ ਈ ਲੈ ਲੈਂਣੇ ਆ
ਹਾਂਜੀ- ਹਾਂਜੀ ਐ
ਹਾਂਜੀ ਔਨਲਾਈਨ ਦਾ ਕੋਈ ਫਾਇਦਾ ਨੀਂ ਹੈਗਾ ਔਫਲਾਈਨ ਦੇ ਸਾਨੂੰ ਬਹੁਤ ਫਾਇਦੇ ਆ। ਤੁਸੀਂ ਬਾਜ਼ਾਰ'ਚ ਜਾ ਕੇ ਘੁੰਮ ਫਿਰ ਵੀ ਸਕਦੇ ਹਾਂ ਚਲੋ ਕੋਈ ਹੋਰ ਚੀਜ਼ਾਂ ਵੀ ਦੇਖ ਸਕਦੀ ਹਾਂ, ਕੇ ਔਫਲਾਈਨ 'ਚ ਹੀ ਹੁੰਦਾ ਔਨਲਾਈਨ'ਚ ਹੁੰਦਾ ਕਿ ਚਲੋ ਘਰੇ ਬੈਠੇ ਆ, ਅੱਜ ਅਸੀਂ ਆਰਡਰ ਕਰਦੇ ਹਾਂ। ਤੁਹਾਨੂੰ ਪਤਾ ਨਾਂ ਇਹ ਹਫ਼ਤੇ ਬਾਅਦ ਆਉਂਦਾ ਸਮਾਨ ਕਿੰਨੇ ਸੱਤ, ਅੱਠ ਦਿਨ ਪਹਿਲਾਂ ਔਡਰ ਕਰੋ ਫਿਰ ਆਏਗਾ ਸਮਾਨ ਫਿਰ ਦੇਖਦੇ ਰਹੋ ਕਿੱਥੇ ਕੋਈ ਪਹੁੰਚਿਆ, ਕਿੱਥੇ ਸਾਡਾ ਸਮਾਨ ਆਇਆ ਵਾ
ਹਾਂਜੀ-ਹਾਂਜੀ, ਉਹ ਨਾਂ ਕਈ ਵਾਰੀ ਜਲਦੀ ਜ਼ਰੂਰਤ ਹੁੰਦੀ ਹੈ ਸਮਾਨ ਦੀ ਸਾਨੂੰ
ਉਹ ਨਹੀਂ ਫਿਰ ਮਿਲਦਾ ਉਸ ਟਾਈਮ ਮੌਕੇ ਤੇ ਨਹੀਂ ਮਿਲਦਾ ਕਈ ਵਾਰ ਏਦਾਂ ਹੁੰਦਾ। ਲੇਟ ਹੋ ਜਾਂਦਾ ਵਾ ਕਈ ਵਾਰ ਤੇ ਫਿਰ ਪਤਾ ਕੀ ਗੱਲ ਹੁੰਦੀ ਆ। ਔਨਲਾਈਨ ਵੀ ਹੁੰਦਾ ਚਲੋ ਜੋ ਉਹਨਾਂ ਨੇ ਰੇਟ ਦਿੱਤਾ ਅਸੀਂ ਉਸੇ ਰੇਟ ਤੇ ਕੀ ਹੋ ਗੇ ਉਹ ਤਾਂ ਫਿਰ ਘਟਾ ਨਹੀਂ ਸਕਦੇ ਆ ਹਨਾਂ ਏ। ਘਟਾ-ਵਧਾ ਨਹੀਂ ਸਕਦੀ ਗੱਲ ਹਾਂਜੀ, ਉੱਥੇ ਏ ਹੁੰਦਾ ਕਿ ਇਹ ਇੱਕ ਫਿਕਸ ਰੇਟ ਆ ਫਿਕਸ ਰੇਟ ਆ ਮਤਲਬ ਕਿ ਜਿੰਨੇ ਉਹਨੇ ਲਿਖਿਆ ਉੱਥੇ ਤਾਂ ਆਪਾਂ ਓਨੇ ਹੀ ਪੈਸੇ ਉਹਨਾ ਨੂੰ ਦੇਣੇ ਆ।
ਹਾਂਜੀ-ਹਾਂਜੀ।
ਕਈ ਵਾਰ ਇਹ ਵੀ ਹੁੰਦਾ ਵਾ ਕਿ ਡਿਲੀਵਰੀ ਦੇ ਵੀ ਚਾਰਜਿਸ ਦੋ ਉਹ ਲੈਂਦੇ ਆ। ਘਰੇ ਆਉਣ ਦੇ ਚਾਰਜਿਸ ਵੀ ਲੈਂਦੇ ਆ, ਕਿ ਆਪਾਂ ਐਕਸਟਰਾ ਚਾਰਜਿਸ ਵੀ ਲੈਣੇ ਆ। ਹਾਂ, ਇਹ ਗੱਲ ਬਿਲਕੁਲ ਸਹੀ ਏ ਨਾਂ।
ਚਲੋ ਵਧੀਆ ਏ ਔਫਲਾਈਨ ਚਲੋ, ਬੰਦਾ ਆਊਟਿੰਗ ਵੀ ਹੋ ਜਾਂਦੀ ਏ। ਬੰਦਾ ਘੁੰਮ ਫਿਰ ਵੀ ਆਦਾ ਏ। ਓਦਾਂ ਹਾਂਜੀ ਓਦਾਂ ਜੇ ਅਸੀਂ ਉਹ ਔਨਲਾਈਨ ਮੰਗਵਾ ਲੈਨੇ ਹਾਂ ਤੇ ਫਿਰ ਅਸੀਂ ਘਰ ਹੀ ਬੈਠੇ ਰਹਿੰਣੇ ਹਾਂ।
ਬਿਲਕੁਲ ਕਈ ਵਾਰ ਪਤਾ ਕੀ ਹੁੰਦਾ ਵਾ ਅਸੀਂ ਮਤਲਬ ਕਿ ਇਹ ਸਮਾਨ ਓਡਰ ਕਰਦੇ ਹਾਂ ਕੁਛ ਵੀ। ਤੇ ਕਈ ਵਾਰ ਆਪਾਂ ਮਤਲਬ ਕਿ ਜਿਸ ਦਿਨ ਸਾਡਾ ਆਣਦਾ ਵਾ ਤੇ ਉਸ ਦਿਨ ਚਲੋ ਆਪਾਂ ਕੀ ਕਈ ਵਾਰ ਏਦਾਂ ਹੁੰਦਾ ਕਿ ਅਸੀਂ ਘਰ ਖੁੱਦ ਹੀ ਨਹੀਂ ਹੁੰਦੇ। ਕਿਸੇ ਟਾਈਮ ਕੀ ਕਿਸੇ ਮਤਲਬ ਕਿ ਰਿਸ਼ਤੇਦਾਰ ਘਰ ਗਏ ਹੁਣੇ ਆ। ਜਾਂ ਗੁਰਦੁਆਰੇ ਗਏ ਹੁਨੇ ਆ ਜਾਂ ਕਿਤੇ ਵੀ ਗਏ ਹੁੰਨੇ ਤਾਂ ਉਹ ਫਿਰ ਬਾਅਦ ਵਿੱਚ ਫੋਣ ਆ ਜਾਂਦਾ ਕਿ ਤੁਹਾਡਾ ਪਾਰਸਲ ਆਇਆ ਵਾ। ਫਿਰ ਆਪਾਂ ਪਾਰਸਲ ਕਈ ਵਾਰ ਲੈ ਨੀ ਸਕਦੇ।
ਹਾਂਜੀ-ਹਾਂਜੀ। ਮੇਰੇ ਨਾਲ ਵੀ ਐਂਜ ਹੀ ਹੋਇਆ ਕਾਫੀ ਟਾਈਮ ਏਦਾਂ ਹੀ ਹੋਇਆ। ਹਾਂਜੀ, ਇਹ ਵੀ ਹਾਂ ਹਾਂਜੀ ਇਹ ਵੀ ਫਿਰ ਬਹੁਤ ਔਖਾ ਹੋ ਜਾਂਦਾ ਫਿਰ। ਮਤਲਬ ਕਿਸੀ-ਕਿਸੀ ਨੂੰ ਫੋਨ ਕਰੋ। ਬਾਈ ਸਾਡਾ ਓਡਰ ਫੜ ਲੋ ਕਿੰਨਾਂ ਟਾਈਮ ਲੱਗ ਵੇਸਟ ਹੋ ਜਾਂਦਾ। ਫਿਰ ਬੰਦਾ ਉੱਥੇ ਗਿਆ ਹੋਇਆ ਬੰਦਾ ਵੀ ਡਿਸਟਰਬ ਹੋ ਜਾਂਦਾ। ਹਾਂਜੀ, ਕਿਸ ਟਾਈਮ ਨਹੀਂ ਵੀ ਪਤਾ ਲੱਗਦਾ ਹੈਗਾ ਹਾਂਜੀ-ਹਾਂਜੀ ਬ
ਮਨੀ ਵੀ ਕੀ ਜਿੱਦਾਂ ਮਤਲਬ ਕਿ ਅੱਜ ਸਾਡੇ ਕੋਲ ਪੈਸੇ ਆ ਅੱਜ ਆਪਾਂ ਓਡਰ ਕਰ ਦੇਣੇ ਆ। ਤੇ ਜਿਸ ਦਿਨ'ਚ ਜਾਣਾ ਹੁੰਦਾ ਕਿਸੇ ਟਾਈਮ ਏਦਾਂ ਦਾ ਟਾਈਮ ਆ ਜਾਂਦਾ। ਉਸ ਦਿਨ ਪੈਸੇ ਵੀ ਨੀ ਸੀ ਹੁੰਦੇ ਕੋਲ।
ਆਪਾਂ ਯੂਜ ਕਰ ਲੈਂਦੇ ਹਾਂ ਕਿਸੇ ਹੋਰ ਜਗ੍ਹਾ ਦਾ ਯੂਜ ਕਰ ਲੈਣੇ ਆ। ਫਿਰ ਉਸ ਟਾਈਮ ਬੜੇ ਹੋਏ ਇਸ ਜਿੱਦਾਂ ਸਾਡੇ ਕੋਲ ਪੈਸੇ ਅੱਜ ਹੈਗੇ ਆ। ਤੇ ਚਲੋ ਆਪਾਂ ਅੱਜ ਹੀ ਜਾ ਕੇ ਖਰੀਦ ਲਾਗੇ। ਜੇ ਔਡਰ ਕਰਾਂਗੇ। ਨੂਰ ਸੱਤ-ਅੱਠ ਦਿਨ ਲੱਗ ਜਾਨੇ।
ਬਿਲਕੁਲ ਸਹੀ ਗੱਲ ਏ, ਤੁਹਾਡੀ ਬਿਲਕੁਲ ਠੀਕ ਗੱਲ ਏ।
ਤੁਸੀ ਔਨਲਾਈਨ ਕਰਹਾਨੂੰ ਔਨਲਾਈਨ ਵਧੀਆ ਲੱਗਦਾ ਕਿ ਔਫਲਾਈਨ।
ਅਸੀ ਵੈਸੇ ਤੇ ਮੈਨੂੰ ਵੀ ਔਫ-ਲਾਈਨ ਹੀ। ਵਧੀਆ ਲੱਗਦਾ ਏ। ਔਨ-ਲਾਈਨ ਮੈਂ ਮਤਲਬ, ਕੱਪੜੇ ਵਗੈਰਾ ਨਹੀਂ ਮੰਗਣਦੀ ਕੋਈ ਮਤਲਬ ਕੋਈ ਸਮਾਨ ਹੋਜੇ ਕੋਈ ਬਹੁਤ ਪਸੰਦ ਆਜੇ। ਉਹ ਔਨਲਾਈਨ ਮੰਗਵਾਦੀ ਵੈਸੇ ਤਾਂ ਮੈਂ ਬਹੁਤ ਘੱਟ ਔਨਲਾਈਨ ਸ਼ੋਪਿੰਗ ਕਰਦੀ ਹਾਂ।
ਮੈਂ ਨਾ ਇੱਕ-ਇੱਕ ਵਰਾ ਮਤਲਬ ਕੇ ਮੰਗਵਾਇਆ ਸੀ। ਇੱਕ ਮਤਲਬ ਕਿ ਔ ਮੀਸੋ ਤੋਂ ਮੰਗਵਾਇਆ ਸੀ ਉਹ।
ਹਾਂਜੀ, ਮੈਂ ਵੀ ਮੀਸੋ ਤੋਂ ਮੰਗਵਾਇਆ ਸੀ ਇੱਕ ਵਾਰੀ ਨਹੀਂ ਠੀਕ ਆਇਆ ਸੀ।
ਤੇ ਉਹਦੇ ਵਿੱਚ ਨਾ ਕਾਈਮਰ ਸੀ ਇੱਕ ਫਾਊਡੇਸ਼ਨ ਸੀ। ਤਿੰਨ ਚੀਜ਼ਾਂ ਸੀ। ਤੇ ਉਹ ਨਾ ਕੁਛ ਦੋ ਸੌ ਸੱਠ ਰੁਪਏ ਲਿਖਿਆ ਸੀ ਰੇਟ। ਚਲੋ ਮੈਂ ਔਡਰ ਕਰਤਾ ਮੈਂ ਕਿਹਾ ਚਲੋ ਠੀਕ ਏ ਦੋ‌ ਸੌ ਸੱਠ ਰੁਪਏ ਦੇ ਵਿੱਚ ਮੈਨੂੰ ਤਿੰਨ ਚੀਜ਼ਾਂ ਮਿਲਦੀਆਂ ਪਈਆਂ।
ਹਾਂਜੀ।
ਉਹ ਚਲੋ ਫਿਰ ਮੇਰਾ ਔਰਡਰ ਆਇਆ, ਤੇ ਜਦੋਂ ਮੈਂ ਨਾ ਪੈਕਿੰਗ ਖੋਲੀ। ਤੇ ਨਾ, ਪੈਕਿੰਗ ਤਾਂ ਬਹੁਤ ਵਧੀਆ, ਜਦੋਂ ਖੋਲ ਕੇ ਵੇਖਿਆ ਨਾ। ਤੇ ਜਦੋਂ ਮੈਂ ਵੇਖਿਆ, ਤੇ ਏਡਾ ਬੇਕਾਰ ਸਮਾਨ ਨਿਕਲਿਆ ਨਾ ਵਿੱਚੋਂ, ਤੇ ਹਦੋਂ ਐ ਮੇਰੇ ਤਾਂ ਪੈਸੇ ਹੀ ਵੇਸਟ ਹੋਏ, ਇੱਕ ਹਿਸਾਬ ਦੇ, ਇਸ ਤੋਂ ਬੈਟਰ ਮੈਂ ਦੁਕਾਨ ਤੇ ਜਾਂਦੀ ਨਾ। ਤੇ ਉੱਥੋਂ ਲੈਣੀ, ਉੱਥੇ ਮੈਂ ਖੁਦ ਚੈੱਕ ਕਰ ਸਕਦੀ ਸੀ, ਲਗਾ ਕੇ। ਗਾ, ਉਥੋਂ ਪਤਾ ਲੱਗ ਜਾਂਦਾ ਸੀ। ਚਲੋ ਨਹੀਂ ਵੀ ਪਤਾ, ਆਪਾਂ ਉਹਨੂੰ ਵਾਪਿਸ ਵੀ ਕਰ ਸਕਦੇ ਆ।
ਹਾਂਜੀ- ਹਾਂਜੀ, ਓਨ-ਲਾਈਨ ਦਾ ਤੇ ਫਿਰ ਬਹੁਤ ਚੱਕਰ ਹੁੰਦਾ ਏ। ਫੇਰ ਵਾਪਿਸ ਕਰੋ।
ਮੈਂ ਕਿਹਾ ਵੀ ਛੇਤੀ ਨਹੀਂ ਚੱਲਦਾ।
ਹਾਂਜੀ। ਕਈ ਔਨ-ਲਾਈਨ ਨੂੰ ਪ੍ਰੈਫਰ ਜਿਆਦਾ ਦਿੰਦੇ ਨੇ, ਕਿ ਸਾਡਾ ਟਾਈਮ ਬਚਦਾ ਹੈ। ਅ ਮਤਲਬ, ਸਾਡਾ ਟਾਈਮ ਬਚ ਜਾਂਦਾ ਏ, ਅਸੀਂ ਘਰ, ਘਰ ਹੀ ਚੀਜ਼ ਆ ਜਾਂਦੀ। ਦੀ ਐ ਹੁਣ ਐ, ਜਿਵੇਂ ਬਲਿੰਕਿਟ ਵਗੈਰਾ
ਇਹ ਪਸੰਦ ਕਰਦੇ ਕਿ ਕਈ ਲੋਕ ਇਹ ਹੁੰਦਾ, ਕਿ ਬਾਹਰ ਜਾਣਾ ਨਹੀਂ ਇੰਨਾ ਪਸੰਦ ਕਰਦੇ। ਉਹ ਫੇਰ ਘਰ, ਮਤਲਬ ਕੀ ਔਨ-ਲਾਈਨ ਔਡਰ ਕਰ ਦਿੰਦੇ।
ਮੈਨੂੰ ਤੇ ਔਫ-ਲਾਈਨ ਪਸੰਦ ਏ, ਸ਼ੋਪਿੰਗ ਕਰਨੀ।
ਹਾਂਜੀ।
ਹਾਂਜੀ, ਹੋਰ?
ਸੋਨੂੰ ਓਫ ਲਾਇਨ ਵਧੀਆ ਲੱਗਦੇ।
ਹਾਂਜੀ, ਮੈਨੂੰ ਤੇ ਔਫ-ਲਾਈਨ ਵਧੀਆ ਲੱਗਦੀ ਏ, ਔਨ- ਲਾਈਨ ਮੈਂ, ਬਹੁਤ ਘਟ ਆਪਣੇ ਬਾਸਤੇ ਕੁਛ ਮੰਗਵਾਉਦੀ। ਮੰਗਵਾਆ, ਮੈਂ ਨੀ ਮੰਗਾਉਂਦੀ, ਸਿਰਫ ਮੈਂ ਨਾ ਔਰੀਫਲਿਮ ਦਾ ਕੰਮ ਕਰਦੀ ਆ, ਂ ਉਨਾਂ ਦਾ ਵਿਸ਼ਵਾਸ ਹੈਗਾ ਮੈਨੂੰ। ਕਿ ਬਾਈ ਉਹਨਾਂ ਦੇ ਪਰੋਡੈਕਟ ਅੱਛੇ ਹੁੰਦੇ ਨੇ। ਤੇ ਉਹ ਦੇ ਹੀ ਮੇਰੇ ਬਸ ਓਦਾ ਹੀ ਪਾਰਸਲ ਆਦਾ ਮੇਰਾ ਓਨ-ਲਾਈਨ ਦਾ। ਹਾਂਜੀ- ਹਾਂਜੀ, ਹੋਰ ਨਹੀਂ, ਹੋਰ ਨਹੀਂ, ਅਸੀਂ ਕੁਛ ਮੰਗਾਦੇ। ਜਾ ਕਦੀ-ਕਦਾਰ ਕੋਈ, ਐਮਾਜ਼ੋਨ ਤੋਂ ਕੋਈ ਚੀਜ ਆਰਡਰ ਪਾਤੀ- ਪਾਤੀ। ਮਤਲਬ ਕੱਪੜਾ ਵਗੈਰਾ ਨੀ, ਓਦਾਂ ਕੋਈ ਲ ਬੱਚੇ ਦਾ ਕੋਈ ਟੋਏ ਪਾ ਤਾਂ, ਕੋਈ ਕਲਰਸ ਪਾ ਤੇ। ਅੱਛੇ ਲੱਗੇ ਐਮਾਜੌਣ ਤੋਂ।
ਹ
ਹਾਂਜੀ, ਐਮਾਜ਼ੋਨ ਤੋਂ, ਤੇ ਓਰੀਫਲੇਨ ਤੋਂ, ਅਸੀਂ ਮੰਗਾਉਂਦੇ ਹਾਂ ਸਮਾਨ। ਮੀਸੋ਼ ਤੋਂ ਇੱਕ- ਅੱਧੀ ਵਾਰੀ ਮੰਗਾਏ, ਇੱਕ ਵਾਰੀ ਮੰਗਾਏ ਸੀ। ਹਾਂ ਓਰੀਫਲੇਮ ਦਾ ਤੇ ਅੱਛਾ ਹੁੰਦਾ, ਕਿਉਂਕਿ ਉਹ ਕੰਪਨੀ ਹੈਗੀ ਉਹ ਤੇ ਆ ਨਾਮ ਨੀ ਖ਼ਰਾਬ ਕਰੇਗੀ ਅਸੀਂ, ਜੋ ਸਾਨੂੰ ਬੁੱਕ 'ਚ ਰੇਟ ਹੁੰਦਾ ਏ ਉਹਦੇ ਅਕੋਡਿੰਗ ਹੁੰਦਾ ਹੈ, ਮਤਲਬ ਚੀਜ਼ ਬਹੁਤ ਬੈਸਟ ਹੁੰਦੀ ਹੈ।
ਹੂੰ, ਕੀ ਨਹੀਂ ਕੋਈਦਾ ਪਤਾ ਕਿ ਕਈ ਵੇਰਾ ਚੀਜ਼ ਵਧੀਆ ਵੀ ਨਿਕਲ ਜਾਂਦੀ ਏ, ਇਹ ਗੱਲ ਨੀ ਕਿ ਅਸੀਂ ਇਹ ਕਈ ਵਾਰ ਬਹੁਤ ਵਧੀਆ ਚੀਜ਼ ਨਿਕਲ ਜਾਂਦੀ, ਕਈ ਵਾਰ ਨਹੀਂ ਵੀ ਸਹੀ ਨਿਕਲਦੀ।
ਹਾਂਜੀ।
ਹਾਂਜੀ, ਵੈਸੇ ਮੈਂ ਜ਼ਿਆਦਾਤਰ ਨਲਾਈਨ, ਔਫਲਾਈਨ ਹੀ ਕਰਦੀ ਹਾਂ। ਔਨਲਾਈਨ ਨੀ ਮੈਨੂੰ ਪਸੰਦ।
ਹਰ ਕਿਸੇ ਦਾ ਆਪਣਾ ਟੇਸਟ ਹੁੰਦਾ ਏ ਹਨਾ। ਨਹੀ ਮੈਂ ਕਿਹਾ ਦੀਦੀ ਨੂੰ ਪੁੱਛਾਂ ਮੈਂ ਬਹੁਤ ਸੋਣਾ ਸੂਟ ਪਾਇਆ ਸੀ ਪੁੱਛਿਆ ਦੀਦੀ ਨੇ ਔਨਲਾਈਨ ਦਿੱਤਾ ਹੈ ਕਿ ਔਫ-
ਨਹੀਂ-ਨਹੀਂ ਔਫਲਾਈਨ ਫਲਾਈ, ਮੈਂ ਵੀ ਜਾਣਾ ਹੁੰਦਾ ਨਾ। ਤੇ ਮੈਂ ਨਾ ਬਾਜ਼ਾਰ ਜਿਹੜਾ ਨਾ ਸਾਡੇ ਲਾਗੇ ਹੀ ਆ। ਸ਼ਹੀਦਾਂ ਸਾਹਿਬ ਤੇ ਉੱਥੋਂ ਅਸੀਂ ਕ ਕੱਪੜੇ ਫਿਰ ਉੱਥੇ ਰੋਜ਼ ਮਤਲਬ ਕਿ ਸੇਲ ਲੱਗੀ ਹੁੰਦੀ ਆ। ਬਜ਼ਾਰ ਏ ਬਹੁਤ ਵਧੀਆ ਬਾਜ਼ਾਰ ਲੱਗਾ ਹੋਇਆ ਵਾ। ਹਰ ਇੱਕ
ਹਾਂਜੀ, ਗੋਰੀ ਦੀ ਹੱਟੀ ਕਿੰਨੀ ਫੇਮਸ ਹੈਗੀ ਏ। ਮੈਂ ਵੀ ਗੋਰੀ ਦੀ ਹੱਟੀ ਤੋਂ ਸਮਾਅ ਸੂਟ ਲੈ ਕੇ ਗਈ ਸੀ ਔਫਲਾਈਨ ਹੀ। ਵੈਸੇ ਉਹਨਾਂ ਦਾ ਔਨਲਾਈਨ ਏ। ਮੈਂ ਉਹ ਕੋਲ ਔਫਲਾਈਨ ਲੈ ਕੇ ਗਈ ਸੀ ਵੀ ਸ਼ਹੀਦਾ ਸਾਹਿਬ ਆਈ ਸੀ।
ਬਹੁਤ ਵਧੀਆ ਕੱਪੂ ਹੁੰਦੇ ਇੱਥੇ।
ਹਾਂਜੀ ਹਾਂਜੀ ਤੇ ਮੈਂ ਵੀ ਉਹ ਉੱਥੋਂ ਸੂਟ ਲੈ ਕੇ ਆਈ ਸੀ। ਸ਼ਹੀਦਾਂ ਸਾ ਗੋਰੀ ਦੀ ਹੱਟੀ ਤੋਂ।
ਬਹੁਤ ਵਧੀਆ ਕੱਪੜੇ ਹੁੰਦੇ।
ਹਾਂਜੀ ਹਾਂਜੀ। ਨਹੀਂ ਵਧੀਆ ਹੁੰਦੇ ਆ ਉਹਨਾਂ ਦੇ ਉਹ ਓਨਲਾਈਨ ਵੀ ਉਹਨਾਂ ਦਾ ਅੱਛਾ ਹੁੰਦਾ ਏ ਤੇ ਫਲਾਈਨ ਵੀ ਤੇ ਚਲੋ ਤੇ ਵੇਖ ਕੇ ਬੰਦਾ ਲੈ ਲੈਂਦਾ ਏ, ਪਰ ਕਹਿੰਦੇ ਆ ਔਨਲਾਈਨ ਵੀ ਉਹਨਾਂ ਦਾ ਉਹ ਕਹਿੰਦੇ ਜੀ ਜਿੱਦਾਂ ਸਾਡਾ ਔਫਲਾਈਨ ਏ, ਉੱਦਾਂ ਹੀ ਔਨਲਾਈਨ। ਕੱਪੜਾ ਦਿੰਦੇ ਹਾਂ ਅਸੀਂ ਹਾਂਜੀ-ਹਾਂਜੀ।
ਜਦੋਂ ਵੀ ਮਤਲਬ ਕਿ ਨਾ ਆਇਆ ਜਾਵੇ। ਤੇ ਮਤਲਬ ਔਡਰ ਕਰ ਦਿੰਦਾ, ਬੰਦਾ ਘਰੇ ਪਚਾ ਦਿੰਦਾ।
ਹਾਂਜੀ-ਹਾਂਜੀ। ਉਹ ਤੇ ਏ ਹੀ ਏ। ਹਾਂਜੀ-ਹਾਂਜੀ, ਹੋਰ ਸਭ ਠੀਕ-ਠਾਕ। ਘਰ ਪਰਿਵਾਰ ਠੀਕ ਸਭ, ਹੋਰ ਬੱਚੇ ਠੀਕ ਨੇ। ਅੱਜ ਸੰਡੇ ਆ ਬੱਚੇ ਅੱਜ ਇੰਜੋਏ ਕਰਦੇ ਹੋਣੇ ਨੇ ਸੰਡੇ।
ਹਾਂਜੀ, ਮੇਰਾ ਇੱਕੀ ਬੇਬੀ ਆ ਛੋਟ ਵਾ ਇੱਕ ਸਾਲ ਦਾ।
ਹਾਂਜੀ ਹਾਂਜੀ, ਚਲੋ ਛੋਟੇ ਬੱਚੇ ਨਾਲ ਤੇ ਵੈਸੇ ਬਹੁਤ ਔਖਾ ਹੋ ਜਾਂਦਾ ਚਲੋ, ਹਾਂਜੀ। ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਓਕੇ। ਥੈਂਕ ਯੂ ਜੀ ਓ ਓਕੇ ਓਕੇ ਜੀ ਓਕੇ।
ਤ